ਹੈਲੋ, ਸਤਿ ਸ਼੍ਰੀ ਅਕਾਲ ਪਾਜੀ, ਸਤਿ ਸ਼ੀ ਅਕਾਲ, ਹੋਰ ਸੁਣਾਓ ਠੀਕ ਔ
ਹਾਂਜੀ -ਹਾਂਜੀ ਵਧੀਆ ਪਾਜੀ, ਤੁਸੀਂ ਸੁਣਾਓ ਆਪਣਾ ਜੀ।
ਆਪਣੀ ਵੀ ਵਧੀਆ ਜੀ, ਸਭ ਕੁਛ ਘਰ ਪਰਿਵਾਰ ਸੇਹਤਾਂ ਠੀਕ ਸਾਡੀਆਂ।
ਹੈਲੋ ਵਧੀਆ ਇ ਚਾੲਈਦੀਆ ਜੀ। ਮੈਂ ਕੇਆ ਵਾ, ਅੱਜ- ਪਾਜੀ ਨਾਲ ਗੱਲ ਈ ਕਰ ਲੀਏ।
ਹਾਂਜੀ- ਹਾਂਜੀ ਬੋਤ ਵਧੀਆ ਕੀਤਾ ਗੱਲ ਕੀਤੀ ਏ, ਅ ਬਹੁਤ ਵਧੀਆ ਕੀਤਾ ਗੱਲ ਕੀਤੀ ਏ। ਹੋਰ ਆਪਣਾ ਸੁਣਾਓ, ਘਰ ਬਾਰ-
ਹਾਂਜੀ ਸਭ ਵਧੀਆ ਪਾਜੀ, ਘਰ ਬਾਰ ਵਧੀਆ। ਓ ਮੈਂ ਕੇਆ ਕੀ ਹਾਲ, ਬੋਤ ਗਰਮੀ ਹੋ ਰੱਖੀ ਏਧਰ।
ਗਰਮੀ ਵਾਧੂ ਹੋਈ ਪਈ ਏ। ਕਿਤੇ ਆ ਜਾਣ ਤੇ ਦਿਲ ਨੀ ਕਰਦਾ।
ਹਾਂਜੀ ਬਾਈ ਰਿਕੋਡ ਟੁੱਟ ਗਿਆ ਏ ਜੇ।
ਹਾਂ ਰਿਕੋੜ ਤੋੜਤੇ ਨੇ ਰਬ ਨੇ, ਗਰਮੀ ਦੇ ਰਿਕੋੜ ਤੋੜਤੇ ਨੇ ਰਬ ਨੇ।
ਆ ਪਾਜੀ ਆ ਅੱਜ ਸਵੇਰੇ ਏਧਰ ਏਧਰਲੇ ਪਾਸੇ ਨਾ ਮੀਂ ਪੈ ਕੇ ਹਟਿਆ ਅੱਜ। ਸਵੇਰੇ ਤੇ ਹੁਣ ਫੇਰ ਓਦਾਂ ਈ, ਗਰਮੀ ਜੇ ਜਿੱਦਾਂ ਕੱਲ ਸੀ।
ਓਈ ਗੱਲ ਨਾ ਫ਼ੇਰ, ਥੋੜੀ ਜੇਈ, ਥੋੜੀ ਬੂੰਦਾ -ਬਾਂਦੀ ਕਰਕੇ ਦ ਡਬਲ ਗਰਮੀ ਕਰਤੀ।
ਹਾਂਜੀ -ਹਾਂਜੀ ਓ ਫੇਰ -ਫੇਰ ਓਹੋ ਹਾਲ ਕੋਈ ਫੈਦਾ ਨੀ।
ਪਾਜੀ ਏਧਰ ਤੇ ਬੋਤ ਬੁਰਾ ਹਾਲ ਹੋਇਆ ਦਾ ਗਰਮੀ ਦਾ ਤੇ।
ਏਧਰ ਵੀ, ਸਾਡੇ ਏਧਰ ਵੀ, ਬਰਸਾਤ ਆਈ ਸੀ ਅੱਜ।
ਅੱਛਾ ਜੀ। ਫੇਰ ਗਰਮੀ ਓਦਾਂ ਈ, ਏ, ਜੀ। ਹਾਂਜੀ। ਹਾਂਜੀ ਏ ਤੇ ਹੈ, ਈ ਪਾਜੀ ਹਵਾ ਚੱਲ ਪਏ, ਫੇਰ ਵੀ ਸ‌ਈ ਹੋ ਜਾਂਦੀ ਜੇ, ਹਵਾ ਨੀ ਨਾ ਚੱਲਦੀ।
ਤੇ ਮਾੜੀ ਜੀ ਰਾਅਤ ਮਿਲਦੀ।
ਹਾਂ, ਹਾਂਜੀ -ਹਾਂਜੀ ਹਵਾ ਚੱਲ ਪੋ ਫੇਰ ਵੀ ਠੀਕ ਆ।
ਹੂੰ ਦੇਖੋ ਜੀ ਐ ਤੇ ਐ ਤੇ ਉੱਪਰ ਵਾਲੇ ਦੀ ਮਰਜ਼ੀ ਏ ਜੀ, ਕਿਥੇ ਹਵਾਅ ਚਲਾਣੀ ਕਿਥੇ ਗਰਮੀ-
ਹਾਂਜੀ ਏ ਤੇ ਹੈ ਜੀ‌, ਏ ਕੁਦਰਤ ਹੈਗੀ ਏ ਜੀ। ਏਸ ਰੱਬ ਦੇ ਹੱਸ ਵ ਹੱਥ ਵੱਸ ਖੇਲ ਹੈਗਾ ਜੀ, ਹਾਂਜੀ। ਏ ਹਾਡੇ ਵਸ ਕੁਛ ਨੀ ਹੈਗਾ, ਏ ਰੱਬ ਦੇ ਵਸ 'ਚ ਹੈਗਾ, ਜੋ ਰੱਬ ਨੇ ਕਰਨਾ ਓ ਮਨਜੂਰ
ਜੇ ਬੰਦੇ ਦੇ ਵਾਸਤੇ ਜਾਨ ਬਣੀ -
ਹਾਂਜੀ ਆਪਾ ਜੀ, ਹਾਂਜੀ ਏ ਪਾਜੀ ਅ ਪਾਜੀ ਏ-ਪਿੱਛੇ ਜੇ ਹੜ ਆਏ ਸੀ ਏਧਰਲੇ ਪਾਸੇ, ਪਾਜੀ ਬੋ ਨੁਕਸਾਨ ਹੋ ਗੇਆ ਏ ਵੀ ਸਾਰਾ- ਕੁਦਰਤ ਦਾ ਕਰਿਸ਼ਮਾ ਹੀ ਸੀ, ਇੱਕ ਸਾਬ ਦਾ, ਪਾਜੀ ਇ- ਏਨੇ ਹੜ ਆਏ ਪਾਜੀ, ਗਲੀ- ਗਲੀ ਦੇ ਵਿੱਚ, ਅੰਦਰ ਪਾਣੀ ਆ ਗਿਆ ਜੀ, ਹਾਂਜੀ।
ਉਹ ਪਰਮਾਤਮਾ ਵੀ ਪ੍ਰੀਖਿਆ ਲੈਂਦਾ ਜੀ ਹਰ ਇਨਸਾਨ ਦੀ।
ਹਾਂਜੀ ਭਾਜੀ ਏਨਾ, ਏਨਾ ਨੁਕਸਾਨ ਹੋਇਆ ਲੋਕਾਂ ਦਾ ਏਨਾ ਨੁਕਸਾਨ ਹੋਇਆ ਲੋਕ- ਕਾਦਾ, ਏਨਾ ਨੁਕਸਾਨ ਹੋਇਆ ਨਾ ਲੋਕਾ ਕੋਈ ਕਹਿ ਨੀ ਸਕਦਾ। ਕਿਸਾਨਾਂ ਦਾ ਬੜਾ ਨੁਕਸਾਨ ਹੋਇਆ ਜੀ।
ਸਾਡੇ ਵੀ ਏਥੇ ਹੜ੍ਹ ਆਏ ਸਨ। ਸਾਡੀ ਫੈਕਟਰੀ ਬੜਾ ਨੁਕਸਾਨ ਹੋਇਆ। ਕਈ ਮਸ਼ੀਨਰੀਆਂ ਮੋਟਰਾਂ
ਹਾਂਜੀ ਨੁਕਸਾਨ ਭਾਜੀ ਬੋਤ ਬੜਾ ਲੋਕਾਂ ਦਾ ਹੋਇਆ ਜੀ।
ਤਿਆਰ ਮਾਲ ਖਰਾਬ ਹੋ ਗਏ ਨੇ।
ਹਾਂਜੀ ਏ ਹੋਗੇ ਹੋਂਦੇ ਭਾਜੀ। ਏਨਾ ਨੁਕਸਾਨ ਹੋਇਆ ਭਾਈ ਪਿੰ ਲੋਕਾਂ ਨੂੰ ਪਿੰਡ ਛੱਡ ਕੇ ਏਧਰ ਆਣਾ- ਪਿਆ ਸਰਕਾਰ ਦਾ ਸਰਕਾਰ ਦਾ ਚਲੋ ਠੀਕ, ਲੋਕ ਪਿੰਡਾਂ ਆਲਿਆਂ ਦਾ ਬੋਤ- ਨੁਕਸਾਨ ਹੋਇਆ।
ਹੂੰ, ਬਾਕੀ ਕੀ ਕਰੇ ਹੁਣ।
ਲੋਕੀ ਪਿੰਡ ਆਪਣੇ ਛੱਡ-ਛੱਡ ਕੇ ਸ਼ਹਿਰਾਂ ਵਿੱਚ ਆ ਗਏ ਨਹਿਰਾਂ ਦੇ ਬੰਨ ਟੁੱਟ ਗਏ ਜੀ। ਸਭ ਕੁਛ, ਤੈਸ਼-ਨੈਸ਼ ਹੋ ਗਿਆ ਸੀ। ਫੇ- ਭਾਜੀ ਤਿੰਨ ਚਾਰ ਮੀਨੇ ਰ‌ਏ ਜੇ। ਹਾਂਜੀ
ਸਾਡੇ ਤੇ ਵੀ ਬੜਾ ਨੁਕਸਾਨ ਆ ਮਾਲਕਾ ਦਾ।
ਹਾਂਜੀ ਭਾਜੀ ਨੁਕਸਾਨ ਤਾਂ ਹੈ ਹੀ ਆ। ਦੁੱਧ ਲੈ ਗੀ, ਦੁੱਧ ਲੈ ਜੀਓ।
ਕ ਮੱਥੇ ਤੇ ਹੱਥ ਮਾਰ ਕੇ ਰੋਣ ਲੱਗ ਗਿਆ ਸੀ।
ਅੱਛਾ ਜੀ, ਭਾਜੀ ਹੋਰ ਉਹਨਾਂ ਨੂੰ- ਪਤਾ ਹੁੰਦਾ ਜਿਨਾਂ ਨੇ ਪੈਸੇ ਲਗਾਏ ਹੁੰਦੇ ਆਪਣੇ।
ਸਾਹਮਣੇ ਦੀ ਗੱਲ ਏ ਸਰ ਸਾਹਮਣੇ ਮੁ ਮੱਥੇ ਤੇ ਹੱਥ ਮਾਰਿਆ। ਫਿਰ ਹੁਣ ਲੱਗਦਾ ਜਿਹੜਾ ਨੁਕਸਾਨ ਹੋਇਆ ਹੋਵੇ।
ਹਾਂਜੀ
ਕਰੋੜ ਦਾ ਨੁਕਸਾਨ ਹੋਇਆ ਹੋਵੇ ਉਹਨੂੰ ਬਰਦਾਸ਼ਤ ਹੋਏਗਾ।
ਨਹੀਂ ਕਿਸੇ ਨੂੰ ਬਰਦਾਸ਼ਤ ਨਹੀਂ ਹੋਇਆ ਜਿੰਨੇੈੇ ਲਾਏ ਹੁੰਦੇ ਭਾਜੀ ਉਹਨੂੰ ਪਤਾ ਹੁੰਦਾ। ਹਾਂਜੀ, ਇਹ ਤੇ ਹੈ। ਵੀ ਏਧਰ ਵੀ ਕਿਸਾਨਾਂ ਦਾ ਬੜਾ ਨੁਕਸਾਨ ਹੋ ਹੋਇਆ ਕਿਸਾਨ ਆਪਣੇ ਪਿੰਡ ਛੱਡ, ਹਾਂਜੀ-ਹਾਂਜੀ, ਬੜਾ ਯਾਰ ਕਿਸਾਨਾਂ ਦਾ ਬੜਾ ਨੁਕਸਾਨ ਹੋਇਆ ਫਸਲਾਂ, ਫਸਲਾਂ ਬੜੀਆਂ ਖਰਾਬ ਹੋਈਆਂ ਜੀ।
ਉਹ ਤੇ ਹੈ ਈ ਐ।
ਹਾਂਜੀ।
ਕੋਈ ਕਿਸਾਨ ਨੇ, ਆਪਣੀ ਫਸਲ ਤੋ ਈ ਉਹਨੇ ਕਮਾਣਾ ਕੁਛ।
ਹਾਂਜੀ-ਹਾਂਜੀ ਮਤਲਬ ਉਹਦੀ ਰੋਜ਼ ਰੋਟੀ
ਕਿਧਰੇ, ਕਿਥੋਂ ਖਾਏਗਾ ਕਿਥੋਂ ਕਮਾਏਗਾ ਉਹ।
ਹਾਂਜੀ ਇਹ ਤੇ ਹੈ ਈ। ਤਾਡੀ ਗੱਲ ਬਿਲਕੁਲ ਸਹੀ ਐ। ਇੱਧਰ ਤੇ ਬਹੁਤ ਬੁਰੇ ਹਾਲ ਦੇ। ਇਧਰੋਂ ਫਿਰ ਪਿੰਡਾਂ ਵਿੱਚ ਜਾ ਕੇ ਸਿੱਖਾਂ ਨੇ ਮਦਦ ਵੀ ਬੜੀ ਕੀਤੀ ਸੀ। ਟਰਾਲੀਆਂ ਵਿੱਚ ਰਾਸ਼ਨ ਲਿਜਾ-ਲਿਜਾ ਕੇ ਉਹਨਾਂ ਨੂੰ ਖਵਾਇਆ। ਤੇ ਹੈਲੀਕੋਪਟਰ ਬੋਟਾਂ ਰਾਹੀਂ, ਕਿਸ਼ਤੀਆਂ ਹੁੰਦੀਆਂ ਨਾ ਕਿਸ਼ਤੀਆਂ।
ਹਾਂਜੀ ਹਾਂਜੀ ਹਾਂਜੀ।
ਉਹਦੇ ਰਾਹੀਂ ਸਮਾਨ ਪਹੁੰਚਾਇਆ ਲੋਕਾਂ ਨੇ ਘਰ ਤੱਕ ਜਦੋਂ ਲੋਕੀ ਕੁਛ ਨਾ ਕੁੱਛ ਖਾ ਸਕਣ।
ਹੂੰ ਦੇਖੋ ਜੀ ਇਸ ਕੰਮ ਲਈ ਸਿੱਖ ਧਰਮ ਈ ਅੱਗੇ ਹੁੰਦਾ ਜੀ।
ਹਾਂਜੀ ਹਾਂਜੀ ਇਹ ਤੇ ਹੈ ਜੀ।
ਹਿੰਦੂ ਧਰਮ ਹੁੰਦਾ,
ਹਾਂਜੀ ਹਾਂਜੀ, ਨਹੀਂ ਜਦੋਂ ਧਰਮ ਤਾਂ ਸਾਰੇ ਠੀਕ ਐ ਧਰਮ ਆਪਾਂ ਕਿਉਂ ਕਹਿਣਾ ਜੀ।
ਬਾਕੀ ਸਿੱਖ ਜ਼ਿਆਦਾ ਮਦਦ ਕਰਦੇ ਨੇ,
ਹਾਂਜੀ ਹਾਂਜੀ ਇਹ ਤੇ ਹੈ ਜੀ। ਮਗਰ ਸਿਰਕਾਰ ਕਿਤੇ ਪਹੁੰਚ ਜਾਂਦੇ ਐ।
ਇੱਕ ਭਰਾ, ਹਰ ਪਾਸੇ ਅੱਗੇ ਹੋ ਜਾਂਦਾ।
ਹਾਂਜੀ ਹਾਂਜੀ, ਚਲੋ ਵੀ ਵਧੀਆ ਵਾ, ਕਿਤੇ ਨਾ ਕਿਤੇ ਦੇ ਕੰਮ ਆਉਦੇ ਨੇ ਕੋਈ ਲੋਕ ਤੇ ਕੰਮ ਆਉਦੇ।
ਕੋਈ ਕੰਮ ਨੀ ਆਦਾ।
ਹਾਂਜੀ,
ਉਹਨਾਂ ਨੂੰ ਸਿਰਫ ਆਪਣੇ ਨਾਲ ਈ ਮਤਲਬ ਹੁੰਦਾ।
ਹਾਂਜੀ ਇਹ ਤੇ ਹੈ ਜੀ।
ਤੁਹਾਡੇ ਆਲੇ ਪਾਸੇ ਗਰਮੀ ਦਾ ਕੀ ਹਾਲ ਜੇ?
ਬੋਤ ਬੋਤ ਬੁਰਾ ਹਾਲ ਐ ਇਥੇ ਪਤਾ ਨੀ ਹਿਲਦਾ ਪਿਆ।
ਹਾਂ ਇਹ ਤਾਂ ਹੈਗੀ ਹਵਾ ਨਾ ਹਵਾ ਚੱਲ ਪਏ ਫੇਰ ਵੀ ਠੀਕ ਹੁੰਦੀ ਐ ਜੀ।
ਫਰਾਟਾ ਪੱਖਾ ਲਾਇਦਾ ਪਤਾ ਨਹੀਂ ਲੱਗਦਾ ਚੱਲਦਾ ਹੋਇਆ ਕਿ ਨਹੀਂ ਚੱਲਦਾ ਹੋਇਆ।
ਅੱਛਾ ਜੀ, ਬੋਤ ਜ਼ਿਆਦਾ ਗਰਮੀ ਐ ਫਿਰ ਤੇ
ਪੱਖਾ ਲਾ ਦੇ ਪਸੀਨੇ ਆਏ ਨੇ,
ਹਾਂਜੀ ਉਹ ਤੇ ਹੈ ਜੀ।
ਕਿਉਂਕਿ ਇਸ ਟੈਮ, ਪੱਖੇ ਵੀ ਜਵਾਬ ਦੇ ਰਹੇ ਨੇ।
ਅੱਛਾ ਜੀ। ਹਾਂਜੀ ਜੀ ਇਹੋ ਹਾਲ ਹੈਗਾ ਸਾਰੇ ਪਾਸੇ, ਇੱਕ ਪਾ ਤੁਹਾਡੇ ਵਾਲੇ ਪਾਸੇ ਸਾਰੇ ਪਾਸੇ ਐਈਓ ਹਾਲ ਜੀ। ਹਾਂਜੀ, ਬਹੁਤ ਬੁਰਾ ਹਾਲ ਹੈਗਾ ਜੀ ਗਰਮੀ ਦਾ।
ਜਦੋਂ ਗਰਮੀ ਆਦੀ ਕਹਿੰਦੇ ਠੰਡ ਠੀਕ ਹੈਗੀ ਐ ਠੰਡ
ਜੇ ਠੰਡ ਆਦੀ ਗਰਮੀ ਠੀਕ ਐ ਜਦੋਂ ਬਰਸਾਤ ਤਾਂ ਹੁਣ ਕਹਿੰਦੇ ਬਰਸਾਤਾਂ ਵੀ ਠੀਕ ਨੇ।
ਹਾਂਜੀ।
ਜਦੋਂ ਜਿਆਦਾ ਓਵਰ ਫਲੋ ਆ ਜਾਨਾ ਉੱਥੇ ਫਿਰ ਉਹ ਨੁਕਸਾਨ ਈ ਕਰ
ਹਾਂਜੀ ਨੁਕਸਾਨ ਕਰਤੀਆਂ ਫੇਰ
ਹਦ ਤੋ ਜਿਆਦਾ ਆਜੇ ਨਾ ਫਿਰ ਕਰਦੀਆ।
ਹਾਂਜੀ ਇਹ ਤੇ ਹੈ ਈ ਨੁਕਸਾਨ ਤਾਂ ਕਰਦੀਆਂ ਈ।
ਔ ਰੈਗੁਲਰ ਬਰਸਾਤ ਹੁੰਦੀ ਐ, ਰੈਗੁਲਰ ਬਰਸਾਤ ਹੁੰਦੀ ਐ ਤੇ ਉਹਦਾ ਨੁਕਸਾਨ ਕਰੇ ਕਰੇਗੀ।
ਹਾਂਜੀ ਇਹ ਤੇ ਹੈ, ਸਾਡੇ ਹੱਥ ਵਸ ਖੇਡ ਨੀ ਨਾ ਹੈਗੀ ਇਹ ਰੱਬ ਦੇ ਹੱਥ ਵਸ ਖੇਡ ਐ।
ਫੇਰ ਬਰਸਾਤ ਆਦੀ ਐ।
ਹਾਂਜੀ, ਹਾਂਜੀ ਇਹ ਤੇ ਹੈ। ਹਾਂਜੀ,
ਉਹਨਾਂ ਨੂੰ, ਮਹਿੰਗੀ ਤਾ ਕਰਦੇ ਨੇ ਕਿ ਹ ਫਸਲਾਂ ਖਰਾਬ ਹੋ ਜਾਂਦੀਆ।
ਭਾਜੀ ਇਹ ਤੇ ਹੈ ਭਾਜੀ, ਉਹਨਾ ਨੇ ਵੀ ਆਪਣਾ ਕੁਛ ਨਾ ਕੁੱਛ ਕਮਾਣਾ ਈਏ, ਨਾ ਜੀ। ਉਹਨਾਂ ਹੀ ਰੋਜ਼ੀ-ਰੋਟੀ, ਏਹਦ'ਚੀ ਹੁੰਦੀ।
ਬਸ-ਬਸ-ਬਸ।
ਹਾਂਜੀ। ਤੁਹਾਡੇ ਉੱਧਰਲੇ ਪਾਸੇ, ਕਿੰਨਾ ਕੁ ਨੁਕਸਾਨ ਹੋਇਆ ਸੀ?
ਵਾਧੂ ਨੁਕਸਾਨ ਹੋਇਆ, ਤ੍ਹਾਡੇ ਮਾਲਕਾ ਦਾ।
ਅੱਛਾ ਜੀ।
ਓਧਰ ਕਿਸਾਨਾਂ ਦਾ ਪਿੰਡਾਂ'ਚ, ਉਹ ਕਿਸਾਨਾਂ ਦਾ ਫਸਲਾਂ ਖ਼ਰਾਬ ਹੋ ਗਈਆਂ। ਉਹ ਹੁੰਦੀ ਨੀ, ਉਹ ਦਾਨ, ਦਾਨ, ਦਾਨ। ਓੰਦੀ ਫਸਲਾਂ ਖ਼ਰਾਬ ਹੋ ਗਈਆਂ।
ਅੱਛਾ ਜੀ।
ਸ੍ਹਾਬ-ਕਤਾਬ ਖਰਾਬ ਹੋਗਿਆ।
ਹਾਂਜੀ, ਭਾਈ ਕੀ ਫਾਇਦਾ, ਉਹਨਾਂ ਦੀ ਵਿਚਾਰੇ ਰੋਜ਼ੀ-ਰੋਟੀ, ਤਿੰਨ-ਚਾਰ ਮਹੀਨੇ ਉਹਨਾਂ ਨੇ ਪਤਾ ਨੀ ਕਿੱਦਾਂ ਗੁਜ਼ਾਰੇ ਹੋਣੇ। ਓਕੇ ਸਰ ਰੋਜ਼ੀ-ਰੋਟੀ ਤਾ ਤਨੇ ਹੈ ਹੀ, ਫਸਲ ਹੀ ਫਸਲ ਸਾਰੀ।
ਹਾਂ-ਹਾਂਜੀ-ਹਾਂਜੀ, ਤੇ ਤੇ ਜਿਹੜੀ ਬਰਸਾਤ ਹੈ ਉਹ ਵੀ ਰੈਗੂਲਰ ਹੋ ਰਹੀ ਨਾ।
ਹਾਂਜੀ, ਇਹ ਤੇ ਹੈ‌।
ਲਗਦਾ
ਹਾਂਜੀ, ਭਾਜੀ ਕਿਡੇ ਨਕਲੀ ਬਰਸਾਤ ਵੀ ਪਵਾਈ ਗਈ ਸੀ, ਨਕਲੀ, ਹਾਂਜੀ।
ਕੀ ਪਤਾ ਓ, ਕੀ ਪਤਾ ਉਹੀ ਬਰਸਾਤ ਹੋਏ।
ਹਾਂਜੀ, ਹੋ ਸਕਦਾ ਕਿਉਂਕਿ ਇੰਨੇ ਮੀਂਹ ਲਗਾਤਾਰ ਪੈ ਨਹੀਂ ਸਕਦੇ। ਹਾਂਜੀ, ਪਰ ਫੇਰ ਵੀ ਪਏ ਆ। ਏ, ਲੋਕਾਂ ਨੇ ਪਹਿਲਾਂ ਪਿੱਛੇ ਜੇ ਕਿਹਾ ਸੀ ਕਿ ਨ ਲੀ ਨਹੀ ਪਏ ਜੀ, ਹਾਂਜੀ, ਹੋ ਸਕਦਾ ਜੀ ਵੀ ਕਡ ਇਡਲੀਂਗ ਹੁੰਦੀ ਆ ਨਾ, ਇੱਹ ਚੀਜ਼ ਹਾਂਜੀ, ਉਹ ਸ਼ਾਇਦ ''ਮੈਂ ਕਿਹਾ ਉਹ ਨਾ ਪਈ ਹੋਵੇ, ਕਿਤੇ ਉਹਦੇ ਕਾਰਨ ਜਿਹੜੇ ਹੜ ਆਏ ਹੋਣ।
ਹੋ ਸਕਦਾ, ਓ ਨਾਲ ਹੋਏ ਹੋਣ।
ਹਾਂਜੀ-ਹਾਂਜੀ, ਇਹ ਤਾ ਹੈ। ਹਾਂ, ਹੋਰ ਭਾਜੀ ਸੁਣਾਓ ਕੀ ਹਾਲ-ਚਾਲ ਨੇ? ਘਰ-ਪਰਿਵਾਰ ਸਾਰੇ ਵਧੀਆ ਨੇ?
ਸਭ ਵਧੀਆ, ਸਭ ਵਧੀਆ।
ਹਾਂ।
ਬਸ ਯਾਰ, ਗਰਮੀ ਤੋਂ, ਗਰਮੀ ਤੋਂ ਪਰੇਸ਼ਾਨ ਹੋਏ ਪਏ ਆ।
ਹਾਂਜੀ ਗਰਮੀ ਤੋਂ ਭਾਜੀ ਸਾਰੇ ਪਰੇਸ਼ਾਨ ਜੇ, ਬਹੁਤ ਜ਼ਿਆਦਾ ਹੋਈ ਪਈ ਹੱਦ ਤੋਂ ਵੱਧ। ਜਿਨਾਂ ਦੇ ਘਰ ਏਸੀ ਲੱਗੇ ਨੇ, ਉਹ ਤਾ ਠੀਕ ਹੈਗੇ ਨੇ ਜੀ।
ਹਾਂ, ਜਿੰਨਾ ਕੋਈ ਏਸੀ ਨਹੀਂ ਹੈ
ਹਾਂਜੀ, ਉਹ ਬਸ ਉਹ ਪਰੇਸ਼ਾਨ ਹੋਏ ਪਏ ਨੇ ਪੂਰੇ। ਪੱਖਿਆਂ ਦੀ ਹਵਾ ਨੀ ਲੱਗ ਰਹੀ, ਇੱਕ ਕਮਰਿਆਂ'ਚ ਗਰਮੀ ਆ। ਹਾਂ, ਹਾਂਜੀ, ਉਹ ਤੇ ਹੈ ਭਾਜੀ ਗੁੰਮਾ ਹੁੰਦਾ ਨਾ ਕਮਰੇ'ਚ।
ਜੇ ਬਾਹਰ, ਜੇ ਬਾਹਰ ਸੋਨੇ ਆ ਤਾਂ ਮੱਛਰ ਕਾਟਦੇ ਨੇ।
ਹਾਂਜੀ, ਮੱਛਰ ਤੇ ਭਾਜੀ ਕੱਟਦੇ ਨੇ, ਕਿਉਂਕਿ ਬਰਸਾਤ ਵਾਲਾ ਮੌਸਮ ਵੀ ਹੈਗਾ ਜੀ। ਵਿੱਚੇ ਬਰਸਾਤ ਆ ਜਾਂਦੀ ਦੇ, ਵਿੱਚੇ ਗਰਮੀ ਹੋ ਜਾਂਦੀ ਉਹ ਇਸ ਕਰਕੇ ਮੱਛਰ ਵੀ ਹੈਗਾ।
ਮੱਛਰ ਵੀ ਤਿਆਰ ਹੋ ਜਾਂਦੈ
ਹਾਂਜੀ-ਹਾਂਜੀ, ਏ ਤੇ ਹੈ। ਮੱਛਰ ਵੀ ਉਥੇ ਹੋਰ ਮੱਛਰ ਬਮਾਰੀਆਂ ਪੈਦਾ ਕਰਦੈ ਜੀ
ਬਮਾਰੀਆਂ ਪੈਦਾ ਕਰਦੈ ਫੇੇਰ ਡਾਕਟਰਾਂ ਮੂੰਹ ਵੇਖਣੇ ਪੈ ਜਾਣੇ।
ਹਾਂਜੀ, ਏ ਤੇ ਹੈ ਈ। । ਹਾਂਜੀ ਹਾਂਜੀ। ਹਾਂਜੀ-ਹਾਂਜੀ।
ਓਹ ਪੰਜ ਸੌ ਤੋਂ ਘੱਟ ਗੱਲ ਕਰਦਾ ਈ ਨੀ।
ਹਾਂਜੀ, ਓਹਨਾਂ ਨੇ ਤੇ ਫੇਰ ਪੈਹੇ ਕਮੋਣੇ। ਡਾਕਟਰ ਕੋਲ ਜਾਵੇ ਤੇ ਬੰਦਾ ਪੈਹੇ ਹੀ ਖੋਂਦੇ ਹੈਗੇ ਜੀ ਓਹ ਹੋਰ ਕੋਈ ਕੰਮ? ਹਾਂਜੀ ਏਹ ਤੇ ਹੈ ਜੀ। ਸਾਰਿਆਂ ਦੇ ਹੋਰ ਸੁਣਾਓ ਭਾਜੀ, ਕੋਈ ਗੱਲ ਬਾਤ
ਜਿੰਨੇ ਠੀਕ ਹੋਣਾ ਦਵਾਣਾ, ਓਨੇ ਪੈਸਾ ਥੋੜੀ ਦੇਖਣੈ।
ਹਾਂਜੀ, ਏਹ ਤੇ ਹੈ ਜੀ। ਜਿੰਨੇ ਆਪਣਾ ਸ਼ਰੀਰ ਸਈ ਕਰਨਾ ਓਨੇ ਪੈਸਾ ਨਹੀਂ ਵੇਖਣਾ।
ਪੈਸਾ ਨਈ ਦੇਖਣਾ।
ਹਾਂਜੀ। ਚਲੋ ਠੀਕ ਐ, ਭਾਜੀ। ਆਓ ਕਿਸੇ ਦਿਨ ਸਾਡੇ ਏਦਰ। ਲਾਓ ਚੱਕਰ। ਹਾਂਜੀ-ਹਾਂਜੀ, ਜ਼ਰੂਰ ਲਾਓ ਅ ਜਿਵੇਂ ਆਣਾ ਹੈਗਾ ਓਧਰ ਆਣਾ ਓਧਰ ਕਿਸੇ ਦਿਨ ਜੀ ਠੀਕ ਏ। ਹਾਂਜੀ, ਓਣਾ ਹੈਗੈ ਕਿਸੇ ਦਿਨ ਅਸੀਂ ਵੀ ਓਧਰ। ਚਲੋ, ਠੀਕ ਹੈ ਭਾਜੀ ਫੇਰ, ਸਤਿ ਸ੍ਰੀ ਕਾਲ ਜੀ। ਸਤਿ ਸ਼੍ਰੀ ਕਾਲ।